ਹੈਲੋ।
ਹੈਲੋ ਜੀ, ਹੈਲੋ। ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ?
ਵਧੀਆ, ਤੁਸੀਂ ਦੱਸੋ?
ਮੈਂ ਵੀ ਵਧੀਆ ਕੀ ਕਰ ਰਹੀ ਸੀ।
ਕੁਸ਼ਨੀ ਵੇਲੇ ਬੈਠੇ ਸੀ ਅਸੀਂ ਤੇ।
ਅੱਛਾ! ਤਾ ਤੁਸੀਂ ਕੰਮ-ਕੁੰਮ ਨੀ ਕੱਰਦੇ ਕੋਈ?
ਹਾਂ, ਕਰਦਾ
ਸ਼ਾਮ ਦੇ ਟਾਈਮ ਤੁਸੀਂ ਤਾਂ ਇਸ ਟਾਈਮ ਦਾ ਬਹੁਤ ਕੰਮ ਹੁੰਦੇ ਆ ਘਰ ਚ।
ਹੋਰ, ਮੇਰੀ ਇਕ ਪੈਨ ਹੈਗੀ ਐਂ, ਓਹ ਸਾਰੇ ਕੰਮ ਕਰ ਦੇੰਦੀ ਐ।
ਅੱਛਾ! ਮੇਰੀ ਵੀ ਇੱਕ ਭੈਣ ਹੈਗੀ ਆ ਓਹ ਵੀ ਸਾਰੇ ਕੰਮ ਕਰ ਦੇੰਦੀ ਏ। ਪਰ ਮੇਰੇ ਭਾਈ ਵੀ ਚੰਗਾ ਉਦੋਂ ਥੋੜੇ ਖੇਤਾਂ ਆਏ ਕੰਮ ਥੋੜ੍ਹੇ ਜਾਦਾ ਈ ਕਰਦੈ ਬਟ ਕੰਮ ਉਹ ਵੀ ਕਰ ਦਿੰਦੇ ਮੇਰੀ 'ਭੈਣ' ਹਾਂਜੀ।
ਨੀ ਖੇਤਾਂ ਦੇ ਕੰਮਾ ਦਾ ' ਸੋ਼ਕ' ਪੋਣਾ।
ਹਾਂਜੀ, ਉਹਨੂੰ ਮੈਂ ਤਾਂ ਉਹਨੂੰ ਬਹੁਤ ਜ਼ੋਰ ਲਾਇਆ ਥੋੜਾ ਪੜ੍ਹਾਈ' ਧਿਆਨ ਦੇ ਲਈ, ਪਰ ਉਹਦਾ ਇੰਟਰਸਟ ਹੀ ਕੀ। ਤੀ ਵੱਲ ਹੁਣ ਦੱਸੋ ਕੀ ਕਰਾਂ ਮੈਂ?
ਉਹ ਪੜ੍ਹਦਾ ਤਾਂ ਹੋਣਾ, ਤੁਸੀਂ ਤੋ ਨੂੰ ਲੱਗਦਾ ਹੋਨਾ ਪੜ੍ਹਦਾ' ਨੀ ਹੈਗਾ।
ਹਾਂ, ਏ ਮੈਂ, ਮੈਂ ਨੀ ਕਾਹਦੀ, ਓਹ ਪੜ੍ਹਦਾ ਨੀ ਹੈਗਾ ਪਰ ਓਹ ਪੁਰੇ ਇੰਟਰਸਟ ਨਾਲ ਨੀ ਪੜ੍ਹਦਾ ਹੈਗਾ। ਬਿਨਾਂ ਇੰਟਰਸਟ ਤੋਂ ਪੜਦਾ ਥੋੜਾ ਜਿਹਾ ਜਿਸ ਇੰਟਰਸਟ' ਦਿਖਾਵੇ ਮੈਨੂੰ ਲੱਗਦਾ। ਹਂਜੀ।
ਕਿਹੜੀ ਕਲਾਸ ਵਿੱਚ।
ਅਸੀਂ ਉਹਨੂੰ ਕਾਮਰਸ ਦਵਾਈ ਹੈ, ਪਲੱਸ ਟੂ 'ਚ' ਹੈ ਉਹ। ਤਹਾਨੂੰ ਲੱਗਦਾ ਸੀ, ਗਲਤ' ਫਰੇੇਮ ਦਿਵਾ ਦਿੱਤੀ ਅਸੀਂ ਓਹਨੂੰ।
ਥੋੜਾ ਜ ਲਾਗਦੇ ਕਮਲ ਸਤ ਕੋਲ, ਕੌਣ ਲੈਂਦਾ ਆ। ਕੀ ਕੀਤੈ ਹੋੰਡੇਚੀ ਗੱਲ ਕ ਵਾਪਸੀ ਪੁੱਛ ਲੈਂਦੇ ਹੈਗੇ ਆ।
ਨਹੀਂ, ਨਹੀਂ ਅਸੀ ਜੱਟਾਂ ਦੇ ਨਹੀ ਹੈਗੇ ਅਸੀ ਬਾਣੀਏ ਆ।
ਅੱਛੀਆਂ, ਇੱਕ ਮੈਡੀਕਲ ਨੂੰ ਮੈਡਕਲ ਖਾ ਤੂੰ ਹੀ।
ਤੈਨ ਦੱਸ ਰਈਆਂ, ਓਦਾ ਪੜ੍ਹਾਈ ਚ ਇੰਟਰਸਟ ਨੀ ਹੈਗਾ ਏਨਾ ਤੇ ਮੈਂ ਨੀ ਚਾਉੰਦੀ ਸੀ। ਮੈਨੂੰ ਮੇਰੇ ਮੈਂ ' ਮੈਡੀਕਲ ' ਕਰ ਰਹੀ ਸੀ।
ਫੇਰ ਤੇ ਜਮੀਂ ਸ਼ਰਮ' ਨੀ ਆਂਦੀ ਤੁਹਾਨੂੰ।
ਦੇਖੋ ਹੁਣ ਮੈਂ ਦਾਸਦੀ ਹਾਂ, ਮੈਂ ਤਹਾਨੂੰ ਕਾਹਤੋਂ ਦਵਾਈ ਸੀਗੀ। ਕਮਾਸ ਸੀ, ਮੈਨੂੰ ਸੀਗਾ ਕਿ ਓ ਤੇ ਸਰਕਾਰੀ' ਕਰਦੀ ਆਂ।
ਖਾਓ ਮੱਮੀ ਦੀ ਸੋਂਹ ਆਪਦੀ ਦੀ।
ਸੋਹ ਲੱਗੇ, ਮੈਂ ਸਰਕਾਰੀ ਜੋ ਕੋਲਜ ਵਿੱਚ ਆਂ ਪਰ ਆਪਣੇ ਰਿ ਮਤਲਬ ਇੱਧਰ ਦੇਸ਼ ਵਿੱਚ ਨਹੀਂ ਕਰਦੀ, ਮੈਂ ਹੋਰ ਦੇਸ਼ ਵਿੱਚ ਆਂ ਬਟ ਸਰਕਾਰੀ 'ਚ' ਹੀ ਹਾਂ।
ਕੀ ਏ, ਮੈਂ ਸੁਣਿਆ ਬਾਰ ਤਾਂ ਖਾਸਾ ਪੈਸਾ ਲੱਗਦਾ ਹੁੰਦਾ, ਸੱਠ-ਸੱਤਰ ਲੱਖ ਲੱਗ ਜਾਂਦਾ ਸਾਡੇਂ ਛੇ ਸਾਲ ਦਾ।
ਨਹੀਂ, ਨਹੀਂ, ਨਹੀਂ ਨਹੀਂ, ਸੱਠ-ਸੱਤਰ ਨੀ ਲੱਗਦਾ ਹੈਗਾ ਪੈਂਤੀਂ ਤੱਕ ਲੱਗਦੈ।
ਪੈਂਤੀ ਤੱਕ ਤਾਂ 'ਸਰਕਾਰੀ' ਫੀਸ- ਫੀਸ ਹੋਣੀ। ਬਾਹਰ ਰਹਿਣ ਦਾ ਖਰਚਾ, ਖਾਣ ਪੀਣ ਦਾ ਖਰਚਾ।
ਹਾਂਜੀ, ਓਹ ਤਾਂ ਪੈ ਹੇ ਜਾਂਦਾ ਹੁਣ ਘਰ ਕਿੜੇ ਨਹੀਂ ਪੈਂਦਾ।
ਏਨਾ ਤਾਂ ਨੀ ਪੈਂਦਾ ਹੈਗਾ, ਜਿਹੜਾ ਪੈਂਤੀ ਲੱਖ ਤੋਂ ਸੱਠ ਲੱਖ ਹੋ ਜੇ ਪੈਤੀਂ ਲੱਖ ਹੋਜੇ।
ਸੋਰੀ ਜੀ ਪਰ ਨਾਂ ਲੱਗਦਾ, ਤੁਸੀ ਮੇਰੀ ਲਾਈਫ 'ਚ' ਇੰਟਰਵੀਨ ਕਰ ਰਹੇ ਹੋ। ਮੈਂ ਤੇ ਔਨਾ ਦੇ ਭਾਈ ਬਾਰੇ ਪੁੱਛ ਰਹੀ ਸੀ, ਕਿ ਓਹਨੂੰ ਕੇਹੜੀ ਸਟਰੀਮ ਦਵਾੰ ਦੇਣਾ ਜੇ ਔਨੂੰ ਮੈਡੀਕਲ ਦਵਾਣ ਤੁਸੀਂ ਦਸੋੋ ਮੈਨੂੰ ਕਰ ਲੈਂਦਾ, ਜਦੋਂ ਤਾਂ ਇੰਟਰਸਟ ਕੋਮਰਸ ਵਿੱਚ ਵੀ ਨੀ ਕਰ ਪਾਦਾ। ਤੇ ਮੈਂ ਓਦੀ ਅੱਜ ਹੀ ਸਟਰੀਮ ਕਿਹ ਕੇ ਚੇਂਜ਼ ਕਰਵਾ ਦੂੰਗੀ।
ਕਿਹੜੀ ਕਲਾਸ' ਚ ਹੈ, ਇਸ ਟੈਮ ਓਹ?
ਪਲਸਟੂ ਚ' ਜੀ।
ਅੱਛਾ ਮੈ ਵੀਂ ਪਲਸਟੂ ਚ
ਹਾਂਜੀ, ਮਤਲਬ ਐਵੇਂ ਹੋ ਜਾਂਦਾ ਨਾ ਕਿ ਉਹਨਾਂ ਪਲਸਟੂ ਦੇ ਪੇਪਰ ਦੇ ਦੇਗਾ ਨਾ ਅਗਲੇ ਸਾਲ ਤੇ ਉਦੋ ਬਾਅਦ ਚ' ਫੇਰ ਦੁਬਾਰਾ ਉਹ ਮੈਡੀਕਲ ਕਰ ਸਕਦੇ ਆ।
ਸਾਨੂੰ ਪਤਾ ਹੈ, ਕਮਰਸਾਂ ਅੱਜ ਕੱਲ੍ਹ ਬਹੁਤ ਖਰ ਹੈ, ਜਿਵੇਂ ਅੱਜ ਸਾਡੇ ਸਕੂਲ ਚ ਬਾਜਪ ਮੈਮ ਨੇ ਕਿਹਾ। ਹੈਲੋ ਬਿਨਾ ਫਸ਼ਟ ਲੈ। ਪਹਿਲਾਂ ਸਾਡਾ ਹੁੰਦਾ ਫਸਟ ਲੈਕਚਰ 'ਮੈਥ' ਦਾ।
ਹਾਂਜੀ।
ਫਿਰ ਓਹ ਜ ਮੈਂ, ਮੈਂ ਤਾਂ ਬਾਹਰ ਪੜ੍ਹਦਾ ਹੁੰਦਾ ਸੀ, ਵਧੀਆ ਪੜ੍ਹਦਾ ਮੈਂ ਬਾਹਰ ਮੈਥ। ਭੂਸ਼ਣ ਸਰਲੇ ਪਾਥਕਾਮ ਤੋਂ। ਹੁਣ, ਡਾਹੀ ਐਮ ਐਮ ਕਿਹਦੇ ਬੀ ਨਾ, ਤੁਸੀਂ ਹੁਣ ਸੈਕਿੰਡ ਲੈਕਚਰ ਲਾਇਆ ਕਰੋਗੇ ਮੈਥ ਦਾ। ਹਾ ਛੇ, ਛੇ ਦਿਨ।
ਚਲੋ, ਵਧੀਆ ਗੱਲ ਐ, ਤਾਂ ਸਾਨੂੰ ਦੋ, ਦੋ ਤੇਰੇ ਹੱਥੋਂ ਕੀ ਵਧੀਆ ਪੜ੍ਹਾਈ ਹੋਜੇ ਗੀ ਨਾਂ।
ਫੇਰ ਹੁਣ ਜਿਹੜਾ ਆਂ ਦੂਜੇ ਜਿਹੜਾ ਸੈਡੇ ਪਿੰਡ ਦਾ ਸੂਬਾ ਏ ਤੇ ਔਦੇ ਇੰਗਲਿਸ਼ ਦਾ ਹੁੰਦਾ ਸੀ, ਆਈ ਟੀ ਦਾ ਹੁੰਦਾ ਸੀ।
ਅੱਛਾ।
ਉਹ ਨੀ ਲੱਗਣਾ ਹੋਣਾ ਸਾਡਾ।
ਫਿਰ ਉਹ ਕਿਸੇ ਹੋਰ ਟਾਈਮ ਤੇ ਸ਼ਿਫਟ ਹੋ ਗਿਆ ਹੋਣਾ ਨਾ।
ਉਹ ਐਂ ਸ਼ਿਫਟ ਹੋ ਗਿਆ ਤਿੰਨ ਦਿਨ ਅਸੀਂ ਬਣਾਗੇ ਮੈਡੀਕਲ ਆਲਿਆ ਨਾਲ,
ਹਮ
ਤਿੰਨ ਦਿਨ ਪੜ੍ਹਾ ਗੇ ਅਸੀਂ ਕਮਰਸ ਆਲਿਆ ਨਾਲ,
ਅੱਛਾ।
ਤੇ ਸਾਡਾ ਹਫ਼ਤੇ ਚ ਤਿੰਨ ਦਿਨ ਹੀ ਲਗੂ ਲੈਕਚਰ,
ਚਲੋ ਵਧੀਆ ਗੱਲ ਆ। ਦੇਖੋ ਮੈਥ ਜਿਹੜਾ ਨਾ ਬਹੁਤ ਹੀ ਇੰਪੋਰਟੈਂਟ ਸਬਜੈਕਟ ਹੈ ਤੁਸੀਂ ਜਿੱਥੇ ਪੜ੍ਹੋ ਉੱਥੇ ਹੀ ਜ਼ਿਆਦਾ
ਥਰਡ ਪੇਡ ਦੀ ਥਰਡ ਪੇਡ ਇੰਗਲਿਸ਼ ਦਾ ਹੁੰਦਾ ਸਾਡਾ, ਹੁਣ ਸ ਥਰਡ ਪੀਰੀਅਡ ਚ, ਤਿੰਨ ਦਿਨ ਤਾਂ ਅਸੀਂ ਪੜਾਂਗੇ ਆਈ ਟੀ ਤਿੰਨ ਦਿਨ ਪੜਾਂਗੇ ਇੰਗਲਿਸ਼ ਤੁਸੀਂ ਆਪ ਦੱਸੋ ਇੱਕ ਸਵੈਜਕਟ ਤਿੰਨ ਦਿਨ ਬਹੁਤ ਨੇ ਹਫ਼ਤੇ ਚ? ਦੋ ਛੁੱਟੀਆਂ ਉ ਆ ਜਾਂਦੀਆ ਕਈ ਵਾਰ, ਹਫ਼ਤੇ ਚ,
ਮੈਨੂੰ ਤਾ ਲੱਗਦਾ ਬਹੁਤ ਨੇ ਕਿਉਂਕਿ ਪਤਾ ਕੀ ਦੱਸ ਤਾ ਰਹੀ ਆ ਤੁਸੀਂ ਸੁਣਦੇ ਨੀ ਹੈਗੇ।
ਜਿਹੜੇ ਮੈਡੀਕਲ ਵਾਲੇ ਜਵਾਬ ਨੇ ਉਹਨਾਂ ਦੋ ਲੈਕਚਰ ਨੇ ਮੈਥ ਦੇ।
ਨੋਨ ਮੈਡੀਕਲ ਵਾਲੇ ਆਉਣੇ ਮੈਡੀਕਲ ਵਾਲੇ ਮੈਥ ਨੀ ਲੈਂਦੇ,
ਨੋਨ ਮੈਡੀਕਲ ਵਾਲੇ ਲਾਗੇ ਤੁਸੀਂ,
ਦੇਖਿਆ ਮੈਂ ਇਹ ਇਹਹੀ ਗੱਲ ਹੈ ਜਿਹੜੇ ਕਮਰਸ ਮੈਂ ਦੇਖਦੀ ਹਾਂ, ਮੇਰੇ ਭਾਈ ਦਾ ਵਿੱਚ ਮੈਂ ਤੁਹਾਡੇ ਵਰਗਾ ਈ ਹਾਲ ਹੈ ਜਮਾ ਈ ਸੇਮ ਡਿਟੋ, ਉਹਨੂੰ ਮਤਲਬ ਪਤਾ ਧਿਆਨ ਹੀ ਨਹੀਂ ਦੇਣਾ ਉਹਨੇ ਨਾ ਸੁਣਦਾ ਨਾ ਮਤਲਬ ਕਿ ਉਹ ਕੀ ਕਹਿੰਦੇ ਆ,
ਹੁਣ ਦੇਖੋ ਤੁਸੀਂ ਕਮਰਸ ਵਾਲਿਆਂ ਨਾਲ ਵੀ ਦੇਖੋ ਤੇ ਉਹ ਇੱਕ ਇੱਕ ਪਾਸੇ ਜਵਾਬ ਪੜ੍ਹਦੇ ਨੇ ਛੇ ਦਿਨ ਆ ਇੰਡੀ ਇੱਕ ਪਾਸੇ ਪੜ੍ਹਦੇ ਨੇ ਛੇ ਦਿਨ ਇੰਗਲਿਸ਼,
ਜਿਦੇ ਕੋਲ ਤੁਸੀਂ ਐਕਸਟਰਾ ਇਫਰਟਸ ਲਗਾਓ ਘਰ ਜਾ ਕੇ ਜਿਆਦੇ ਪੜੋਗੇ ਨਾ ਤਾਂ ਬਿਲਕੁਲ ਹੋ ਜਾਏਗਾ।
ਜੇ ਪੇਰੈਂਟਸ ਕਹਿ ਰਹੇ ਹਨ ਵੀ ਮੈਥ ਸਾਡਾ ਨਹੀਂ ਕਰਦਾ ਜਵਾਖ ਉਰੇ,
ਹਾਂ ਕਹਿ ਸਕਦੇ ਨੇ ਬਿਲਕੁਲ ਕਹਿ ਸਕਦੇ ਨੇ ਇਹ ਵੀ ਗੱਲ ਸਹੀ ਤੁਹਾਡੀ, ਬਟ ਤੁਹਾਨੂੰ ਲੱਗਦਾ ਕੀ ਮਤਲਬ ਜੇ ਤੁਸੀਂ ਬਾਹਰੋਂ ਜੇ ਤੁਸੀਂ ਪੜ੍ਹ ਰਹੇ ਹੋ ਮੈਥ ਜਿਹੜੇ ਵੀ ਟੀਚਰ ਤੋਂ ਪੜ੍ਹ ਰਹੇ ਚਲੋ ਹਨਾ,
ਹੂੰ।
ਤੇ ਉਹ ਤੁਹਾਨੂੰ ਵਧੀਆ ਕਰਾ ਰਿਹਾ ਤੁਸੀਂ ਇਸ ਲੈਵਲ ਤੇ ਕਰ ਰਹੇ ਹੋ ਤੁਸੀਂ ਫੁਲ ਆਊਟ ਔਫ ਫੁਲ ਮਾਰਕਸ ਲੈ ਕੇ ਆ ਸਕਦੇ ਹੋ,
ਨਹੀਂ ਫਿਰ ਮੈ ਤੁਹਾਡੀ ਊਸ਼ਨ ਵੀ ਬੈਠੋ ਕਮਰਸਿਸ ਬੈਠ ਜ਼ਰੂਰੀ ਨੇ ਜੀ ਹੁਣ ਅਸੀਂ ਸਕੂਲ ਚ ਕਹਿੰਦੇ ਹਾਂ ਪੇਰੈਂਟਸ ਫਿਰ ਸਾਨੂੰ ਧੱਕਾ ਕਰਦੇ ਨੇ ਸਾਡਾ ਟੀਚਰਸ ਕਦੇ ਕੁਛ ਕਹਿੰਦੇ ਨੇ ਜਾਣ ਕੇ, ਗਾਲਾਂ ਦਿੰਦੇ ਨੇ ਹਰੇਕ ਗੱਲ ਚ ਸਾਡਾ ਨਾਮ ਲਿਆਂਦੇ ਨੇ ਧੱਕੇ ਨਾਲ।
ਦੇਖੋ ਹੁਣ ਮੈਂ ਤੁਹਾਨੂੰ ਦੱਸਾਂ ਤੁਹਾਡੇ ਕੋਲ ਰਹਿ ਗਏ ਦੇਖੋ ਸੈਪਟੈਂਬਰ ਆਣੇ ਵਾਲਾ ਮਤਲਬ ਹੁਣ ਛੁੱਟੀਆ ਖ਼ਤਮ ਹੋਣ ਜੁਲਾਈ ਆ ਗਿਆ, ਆਗਸਤ ਸੰਤਵਰ ਨੰਬਵਰ। ਮਤਲਬ ਹੁਣ ਸੋਡੇ ਇਗਾਮਸ ਹੁਣ ਪਤਾ ਲੱਗਜੇ ਗਾ ਤੁਸੀ ਕਿੱਥੇ ਸਟੈਂਡ ਕਰਦੇ ਹੋ ਜਿਹੜੇ ਟੀਚਰ ਕੋਲ ਪੜ੍ਹ ਰਹੇ ਹੋ ਹਨਾ, ਹੁਣ ਇਹਦੋਂ ਬਾਅਦ, ਜੋ ਤੁਸੀਂ ਬਾਹਰ, ਪੜ੍ਹ ਸੋਨੂੰ ਸਤੰਬਰ ਇਗਾਮਸ ਪਤਾ ਲੱਗ ਜਾ ਤੁਸੀਂ ਕਿਥੇ ਸਟੈਂਡ ਕਰ ਰਹੇ ਹੋ, ਜਦੋਂ ਤੁਸੀਂ ਮਤਲਬ ਹਾਂਜੀ ਹੈਗੇ, ਮੇਰੀ ਭੈਣ ਦੋ ਇੱਕ ਭੈਣ ਹੈ, ਇੱਕ ਭਰਾ ਹੈ ਮੇਰਾ
ਅੱਛਾ ਉਹ ਕੀ ਕਹਿ ਰਹੇ ਨੇ?
ਮੇਰੀ ਸਿਸਟਰ ਮੈਡੀਕਲ ਕਰ ਰਹੀ ਤੇ ਮੇਰਾ ਬ੍ਰਦਰ ਕਾਮਰਸ ਕਰ ਰਿਹਾ ਆ। ਉਹਨੂੰ ਮੈਂ ਹੀ ਕਮਰਸ ਦਵਾਈ ਸੀਗੀ ਧੱਕੇ ਨਾਲ, ਕਿਉਂਕਿ ਮੈਨੂੰ ਪਤਾ ਸੀਗਾ ਉਹਦਾ ਪੜ੍ਹਾਈ ਚ ਬਿਲਕੁਲ ਧਿਆਨ ਨੀ ਹੈਗਾ।
ਅ ਤੁਹਾਡੇ ਫਾਦਰ ਸਾਹਿਬ ਵੀ ਕਰਦੇ ਨੇ?
ਮੇਰੇ ਫਾਦਰ ਸਾਹਿਬ ਫਾਰਮਰ ਨੇ।
ਕਿੰਨੀ ਜ਼ਮੀਨ ਆਉਂਦੀ ਹੈ।
ਸੌਰੀ ਇਹ ਪਰਸਨਲ ਗੱਲ ਹੋ ਗਈ ਹੈ ਨਾ ਮੈਂ ਦੱਸ ਨੀ ਸਕਦੀ।
ਐਸਟਮੇਸੁ਼ ਵੀ
ਮਤਲਬ ਇਨੀ ਆਉਂਦੀ ਹੈ ਕਿ ਹਾਂ ਸਾਡਾ ਖਰਚਾ ਘਰ ਦੇ ਚੱਕ ਲੈਂਦੇ ਆ। ਥੋੜੇ ਔਖੇ ਸੌਖੇ ਚੱਕਦੇ ਆਾਂ ਬਟ ਚੱਕ ਲੈਂਦੇ ਆ।
ਮੀਨਜ ਤੁਸੀਂ ਆਪਦੇ ਛੋਟੇ ਭੈਣ ਵਾਸਤੇ ਪੈਸੇ ਨਹੀਂ ਛੱਡੇ। ਤੁਸੀ ਆਪ ਹੀ ਕੱਲੇ ਐਕਸਪ੍ਰੈਸ ਚੱਕਦੇ ਹੋ।
ਕਦੇ ਕਦੇ ਮੈਨੂੰ ਵੀ ਇਨ ਲੱਗਦਾ ਮੈਂ ਸੱਚੀ ਦੱਸ ਰਹੀ ਹਾਂ। ਤੁਹਾਡੀ ਗਲ ਤੋਂ ਮੈਨੂੰ ਹੋਰ ਰਿਲਾਈਜ਼ ਹੋ ਰਿਹਾ ਕਿ ਮੈਂ ਬਹੁਤ ਹੀ ਬੁਰੀ ਭੈਣ ਆ। ਕਿ ਮੈਨੂੰ ਹੁਣੇ-ਹੁਣੇ ਜਾ ਕੇ ਮੈਂ ਆਪਦੇ ਭਾਈ ਨੂੰ ਸੋਰੀ ਕਹਿਣੀ ਆ ਤੇ ਮੈਂਨੂੰ ਪੁੱਛਦੀ ਹਾਂ ਵੀ ਮੈਂ ਆਪਦੀ ਪੜ੍ਹ ਛੱਡਦਾਂ। ਜੇ ਉਹਨੂੰ ਸਕੂਨ ਮਿਲ ਜਾਏਗਾ ਇਸ ਗੱਲ ਤੇ।
ਕਹਿ ਸਕਦੇ ਤੁਸੀਂ ਅੱਗੇ ਉਹਦੀ ਮਰਜ਼ੀ ਹੈ।
ਕਿਉਂਕਿ ਮੈਨੂੰ ਏਦਾਂ ਲੱਗਣ ਲੱਗ ਗਿਆ ਕਿ। ਸ਼ਾਇਦ ਮੈਂ ਹੀ ਗ਼ਲਤ ਹਾਂ ਜਿਵੇਂ ਪੜ੍ਹਾਈ ਦੇ ਚੱਕਰ ਚ ਮੈਨੂੰ ਸੀ ਮੈਂ ਪੜ੍ਹਾ ਲਿਖਾ ਕੇ। ਥੋੜਾ ਜਿਹਾ ਉਹ ਕਰ ਲੂੰ ਮੈ ਆਪਣੇ ਭਾਈ ਦੇ ਵੇਲੇ ਵੀ।
ਦਿਉ। ਜੇ ਤੁਸੀਂ ਐਫ ਐਮ ਜੀ ਦਾ ਪੇਪਰ ਪਹਿਲੀ ਵਾਰ ' ਕੱਢ ਲੈਂਦੇ ਹੋ ਫਿਰ ਲੱਗੂ ਤੁਹਾਡੇ। ਭਾਈ ਨੂੰ ਪੜ੍ਹਦੀ ਵੀ ਹੈ ਮੁੱਲ ਮੋੜਿਆ ਪੈਸਿਆਂ ਦਾ।
ਕਿੱਦਾਂ ਇਸ ਮਤਲਬ ਸਟਰ੍ਰੈਸ ਵਿੱਚ ਕਿੱਦਾਂ ਹੀ ਕਰ ਸਕਦੀ ਹਾਂ ਮੈਂ ਤੁਸੀਂ ਦੱਸੋ? ਜੇ ਮੇਰੇ ਦਿਮਾਗ ਤੇ ਇਹੀ ਕਿ ਮੈਂ ਆਪਦੇ ਭਾਈ ਨੂੰ ਕਾਮਰਸ ਦਿਲਾਤੀ ਤੇ ਉਹ ਤੋਂ ਕੁਛ ਹੋ ਨੀ ਰਿਹਾ ਤੇ ਮੈਂ ਸਾਰੇ ਪੈਸੇ ਉਡਾਤੇ ਆ। ਹੁਣ ਮੈਨੂੰ ਬਹੁਤ ਹੀ ਗਿਲਟ ਹੋ ਰਿਹਾ ਇਸ ਗੱਲ ਦਾ।
ਇਹ ਸਾਨੂੰ ਤਾਂ ਫਿਰ ਪਹਿਲਾਂ ਸੋਚਣਾ ਸੀ ਨਾ ਚਲੋ ਭਾਈ ਨੂੰ ਕਮਰਸ ਦਿਲਾਤਾ ਉਹ ਫੇਰ ਵੀ ਠੀਕ ਹੈ। ਜੇ ਭਾਈ ਤਾਂ ਮਾੜਾ ਕੁਛ ਵਧੀਆ ਹੀ ਕਰ ਰਿਹੇ ਆ ਮੈਡੀਕਲ ਨਾਲੋਂ। ਪਰ ਜਿਹੜੇ ਤੁਸੀਂ ਸਾਰੇ ਪੈਸੇ ਲਾਤੇ ਮਾਪਿਆਂ ਦੇ ਉਹ ਗੱਲ ਗ਼ਲਤ ਹੋ ਗਈ ਨਾ।
ਹਾਂਜੀ ਮੈਨੂੰ ਵੀ ਲੱਗਦਾ ਪਤਾ ਤੁੈਨੂੰ ਮੈਂ ਮੈਂ ਉੱਥੇ ਇੰਨੀ ਗਰੀਬੀ ਕੱਟਦੀ ਹਾਂ ਨਾ। ਜਿਵੇਂ ਕਿ ਕਿਸੇ ਨੂੰ ਪਤਾ ਵੀ ਨੀ ਹੈਗਾ ਉੱਥੇ ਇੰਨੇ ਗੰਦੇ-ਗੰਦੇ ਲੋਕ ਆ। ਮੈਂ ਉਹਨਾ ਗੰਦੇ ਲੋਕ ਲੋਕਾਂ ਵਿੱਚ ਕਿਵੇਂ ਸਾ ਸਹਿਣੀ ਆ। ਉਹ ਵੀ ਮੇਰੇ ਘਰਦਿਆਂ ਨੂੰ ਬਿਲਕੁਲ ਨਹੀਂ ਪਤਾ ਹੈਗਾ। ਹੁਣ ਮ ਤੁਹਾਨੂੰ ਪਤਾ ਮੈਂ ਦੋ ਘੰਟੇ ਸਿਰਫ ਬੱਸ ਟ੍ਰੈਵਲ ਕਰਦੇ। ਜਦਕਿ ਮੇਰੇ ਨਾਲ ਦੀ ਇੱਕ ਦੋ ਬੱਚੇ ਨੂੰ ਛੱਡ ਕੇ ਸਾਰੇ ਗੱਡੀਆਂ ਚ ਜਾਂਦੇ ਆਂ। ਸਾਡੀ ਕਲਾਸ ਦੇ ਕੁਛ ਬੱਚੇ ਐਵੇਂ ਦੇ ਜਿਨਾਂ ਨੇ ਪਰਸਨਲ ਗੱਡੀਆਂ ਵੀ ਖਰੀਦ ਰੱਖੀਆਂ। ਇੰਨੇ ਅਮੀਰ ਬੱਚੇ ਨੇ ਉੱਥੇ ਤੇ ਮੈਂ ਉਹ ਦਿਨ।
ਫਿਰ ਤੁਸੀਂ ਉੱਚਿਆਂ ਨੂੰ ਦੇਖ ਕੇ ਨਾਲ ਤੁਰੋ ਨੀਚਿਆਂ ਨੂੰ ਦੇਖ ਕੇ ਚੱਲਿਆ ਕਰਦੇ ਨੇ।
ਪਰ ਮੈਨੂੰ ਲੱਗਦਾ ਮੈਂ ਉੱਥੇ ਮੇਨ ਸਾਰਿਆਂ ਨੂੰ ਨੀਚਾਂ ਚ ਮੈਂ ਹੀ ਆਉਣੀ ਆ ਨਾ। ਜਦ ਮੇਰੇ ਨਾਲ ਜਿਹੜੇ ਬੱਸਾਂ ਚ ਆਦੇ ਨੇ ਨਾ। ਹਾਂਜੀ ਉਹ ਬਸਾਂ ਵਿੱਚ ਜਾਂਦੇ ਨੇ। ਲੇਕਿਨ ਉਹ ਸਿਰਫ ਇਸ ਲਈ ਜਾਂਦੇ ਨੇ ਤਾਂ ਕਿ ਉਹ। ਹਰ ਰੋਜ਼ ਬਾਹਰ ਖਾਣਾ ਖਾ ਸਕਣ। ਮੇਰੀ ਇੱਕ ਸਹੇਲੀ ਆ ਕਲਕੱਤੇ ਦੀ ਆ ਉਹ। ਉਹ ਮਤਲਬ ਕੁਛ ਹੈਗੀ ਆ ਬਟ ਉਹ ਮੇਰੇ ਨਾਲ ਜਾਂਦੀ ਆਉਂਦੀ ਆ। ਹਨਾ ਬਟ ਉਹ ਹਰ ਹਫ਼ਤੇ ਨਾ ਬਾਹਰ ਖਾਣ ਜਾਂਦੀ ਹੈ ਲੇਕਿਨ ਮੈਂ ਨਾ। ਮਤਲਬ ਮੰਨ ਲਓ ਮਹੀਨੇ ਚ ਇੱਕ ਵਾਰ ਬਾਹਰ ਖਾਣ ਜਾਂਦੇ ਹਾਂ। ਉਹ ਵੀ ਮਸਾ ਪੈਸੇ ਬਚਾ ਕੇ ਉਹਦੇ ਵਿੱਚ ਵੀ ਮੈਨੂੰ ਬਾਕੀਆਂ ਨਾਲ ਜਾਣੇ ਤਾਂ ਕਿ ਮੇਰੀ ਕੋਂਂਟਰੀ ਹੋ ਜਾਵੇ। ਮੈਨੂੰ ਸਸ ਤਾਂ ਪੈ ਜੇ ਸਮਾਨ
ਅੱਛਾ ਪੈਸੇ ਤੁਸੀ ਕਿਵੇਂ ਕਮਾਂਨੇ ਹੋ।
ਮੈਂ ਬਿਲਕੁਲ ਪੈਸੇ ਨਹੀ ਕਮਾਨੇ ਤਾਂ ਮੈਨੂੰ ਪਤਾ ਹੁਣ ਦੇਖੋ। ਕੀ ਕਹਿੰਦੇ ਆ ਮੇਰੀ ਉਹ ਕੀ ਕਹਿੰਦੇ ਨਾ ਮਤਲਬ ਬ ਮੇਰੇ ਨਾਲ ਦੇ ਸਾਰੇ ਹਰ ਹਫ਼ਤੇ ਪਾਰਟੀਆਂ ਦੇ ਜਾਂਦੇ ਆ ਮੈਂ ਇੱਕ ਦਿਨ ਪਾਰਟੀ ਤੇ ਨੀ ਗਈ ਨਾ ਮੈਂ ਕਦੇ ਪਾਰਟੀਆਂ ਵਾਲੇ ਕੱਪੜੇ ਸੀ ਮੰਗੇ ਮੈਂ ਇਸ ਬਾਰ ਗ੍ਰੈਜੂਏਸ਼ਨ ਵਾਸਤੇ ਪਹਿਲੀ ਵਾਰ ਕੱਪੜੇ ਮੰਗੇ ਸੀਗੇ ਪਰ ਸਭ ਨੇ ਮਨਾ ਕਰਤਾ ਮੈਨੂੰ। ਹੁਣ ਉਸ ਵੀ ਕੁਛ ਨੀ ਕਰ ਸਕਦੀ।
ਅੱਛਾ ਹ ਜੀ ਫੇਰ ਇਹ ਤਾਂ ਤੁਥੋੜਾ ਹਥ ਲ ਤੁਸੀਂ ਮੰਗ ਸਕਦੇ ਇਹਨੇ ਕੱਪੜੇ ਤਾਂ
ਕਿੱਦਾਂ ਮੰਗਾ ਫੇਰ ਉਹੀ ਐ ਨਾ ਫੇਰ ਭਾਈ ਫੇਰ ਕਹਿ ਦੇਗਾ ਮੇਰਾ ਕੱਲ ਨੂੰ। ਤੇ ਤੁਸੀ ਕੱਪੜਿਆਂ ਤੇ ਖਰਚਾ ਕਰੀਗੇ ਮੇਰੇ ਵਾਸਤੇ ਕੁਛ ਬਚਿਆ ਨਹੀਂ।
ਉਹ ਤੇ ਫਿਰ ਕਾਫੀ ਹੋਏ ਗਾ।
ਚਲ ਠੀਕ ਹੈ, ਫੇਿਰ ਮੈਂ ਤੁਹਾਨੂੰ ਕੀ ਕਰ ਸਕਦੀ ਹ ਓਕੇ।
ਹੈਲੋ।
ਬਾਏ -ਬਾਏ।
ਵਾਏ- ਵਏ ਹੈਲੋ, ਦਸ ਮਿੰਟ ਹੋਏ ਨ, ਹੈਲੋ, ਅਸ਼ਨਾ ਹੈਲੋ- ਹੈਲੋੋ